ਹੈਲੋ।
ਸਤਿ ਸ੍ਰੀ ਅਕਾਲ, ਭੈਣ ਜੀ।
ਕਾਲ ਭੈਂਣ ਜੀ, ਕੀ ਹਾਲ- ਚਾਲ?
ਵਧੀਆ, ਭੈਣ ਜੀ। ਤੁਸੀਂ ਸੁਣਾਓ, ਠੀਕ ਹੋ?
ਤੁਸੀਂ, ਦੱਸੋ ਠੀਕ ਹੋ?
ਹਾਂਜੀ, ਵਧੀਆ। ਕੀ, ਕਰਦੇ ਪਏਓ?
ਕੁਛ ਨੀ, ਬਸ, ਬੈਠੇ ਰਹੇ ਸੀ। ਗੈਸਟ ਵਗੈਰਾ ਆਏ ਹੋਏ ਸੀ।
ਅੱਛਾ- ਅੱਛਾ ਹੋਰ ਸੁਣਾਓ ਬਸ ਕੁਛ ਨਹੀਂ ਮੈਂ ਵੀ ਬੈਠੀ ਹੋਈ ਸੀ ਮੈਂ ਕਿਹਾ ਚੱਲ ਅੱਜ ਤੁਹਾਨੂੰ ਯਾਦ ਹੀ ਕਰ ਲਈਏ ਕਿੰਨਾ ਟਾਇ
ਚਲੋ ਹਾਂਜੀ ਚੰਗਾ ਕੀਤਾ ਆ ਅੱਜ ਕਰ ਲਿਆ।
ਹਾਂਜੀ ਤੁਸੀਂ ਤਾਂ ਯਾਦ ਕਰਨਾ ਨਹੀਂ।
ਬਸ ਓਦਾਂ ਹੀ ਟਾਈਮ ਹੀ ਨੀ ਲੱਗਦਾ ਗੈਸਟ ਵਗੈ ਆਏ ਦੇ ਸੀ ਹਾਂਜੀ।
ਹੋਰ ਸੁਣਾਓ ਘਰ ਠੀਕ ਨੇ।
ਤਾਂ ਵਧੀਆ ਤੁਸੀਂ ਸੁਣਾਓ।
ਬਸ ਵਧੀਆ ਭੈਣ ਜੀ ਹਾਂਜੀ ਵਧੀਆ
ਹੋਰ ਕੀ ਕਰ ਰਹੇ।
ਹੋਰ ਬਸ
ਅੱਛਾ -ਅੱਛਾ ਮੌਸਮ ਠੀਕ ਹੀ ਹੈ ਬੜੀ ਗਰਮੀ ਇੱਥੇ ਤੇ ਇੰਨੀ ਗਰਮੀ
ਅੱਛਾ
ਹਾਂਜੀ
ਬਾਰਿਸ਼ਾਂ ਹੋ ਗਈਆਂ ਨਾ ਤੇ ਸਾਡੇ ਇੱਥੇ ਬੜੀ ਗਰਮੀ ਹੋ ਗਈ ਏ।
ਅੱਛਾ -ਅੱਛਾ ਬਾਰਿਸ਼ ਨਹੀਂ ਉੱਥੇ ਹੋਈ ਨੀ ਹੈ ਸਗੋਂ ਗਰਮੀ ਮੀਂਹ ਇੱਥੇ ਦੇ ਅੱਛਾ
ਹਾਂਜੀ ਹੋਰ ਬੱਚੇ ਠੀਕ ਨੇ ਭੈਣ ਜੀ ਤੁਹਾਡੇ
ਹਾਂਜੀ ਬੱਚੇ ਠੀਕ ਨੇ ਟੂਸ਼ਨਸ਼ਨ ਵਸ਼ਨ ਗਏ ਦੇ ਨੇ। ਟੂਸ਼ਨ ਗਏ ਜ ਨੇ ਬੱਚੇ
ਅੱਛਾ
ਹਾਂਜੀ ਹੋਰ ਤੁਸੀਂ ਦੱਸੋ ਬਸ ਵਧੀਆ ਕੀ ਚਾੜਿਆ ਪਕਾਇਆ
ਅਸੀਂ ਭੈਣ ਜੀ ਅੱਜ ਰਾਜਮਾਂ ਚਾਵਲ ਬਣਾਏ ਸੀ ਸਾਡੇ ਵੀ ਗੈਸ ਚਾਹੀਦੇ ਨੇ ਨਾ।
ਅੱਛਾ -ਅੱਛਾ ਹੋਰ ਦੱਸੋ ਬਸ ਵਧੀਆ ਤੁਸੀਂ ਦੱਸੋ?
ਹਾਂਜੀ ਵਧੀਆ ਭੈਣ ਜੀ ਅੱਛ ਕੀ ਕਿਹਾ
ਅੱਜ ਕੱਲ ਕੀ ਕਰਦੇ।
ਬਸ ਕੁਝ ਨਹੀਂ ਬੈਠੇ ਹੋਏ ਸੀ।
ਅੱਛਾ -ਅੱਛਾ ਹੋਰ ਸੁਣਾਓ?
ਹੋਰ ਠੀਕ ਠਾਕ ਹਾਂਜੀ -ਹਾਂਜੀ -ਹਾਂਜੀ ਸਭ ਵਧੀਆ ਠੀਕ ਠਾਕ ਹੋਰ ਉੱਥੇ ਵੀਰ ਜੀ ਹੋਰ ਠੀਕ ਨੇ।
ਗਏ ਦੇ ਨੇ ਔਫਿਸ ਤੁਸੀਂ ਦੱਸੋ।
ਬਸ ਬੈਠੇ ਸੀ ਹੋਰ ਸੂਟ ਲੈ ਏ।
ਸੂਟ ਹਾਂਜੀ ਲੈ ਆਏ ਹਾਂ ਹਾਂਜੀ। ਲੈ ਕੇ ਆਈ ਆਂ ਬੜੇ ਵਧੀਆ ਨੇ ਸੂਟ ਇੱਥੇ ਹਾਂਜੀ
ਸੂਟ ਦੀ ਕੋਈ ਨੀ ਭੇਜ ਦਾਂਗੀ।
ਹਾਂਜੀ ਤੁਸੀਂ ਸਵਾਨ ਵੀ ਨੀ ਆਏ ਸੂਟ ਦੁਬਾਰਾ
ਟਾਇਮ ਵੀ ਨੀ ਲੱਗਿਆ, ਆਵਾਂਗੀ ਵੈਸ ਸੋਚਿਆ ਜਾਂਦੀ ਹਾਂ, ਟਾਈਮ ਅੱਜ ਜਾਵਾਂਗੀ ਕੱਲ ਜਾਵਾਂਗੀ। ਟਾਈਮ ਨਿਕਲ ਜਾਂਦਾ ਇਦਾ ਹੀ, ਕੱਲ ਆਵਾਂਗੀ।
ਹਾਂ।
ਸ ਕਰਾ ਹਾਂਜੀ, ਬਿਲਕੁਲ ਆਵਾਂਗੇ।
ਹਾਂਜੀ-ਹਾਂਜੀ-ਹਾਂਜੀ, ਮੈਂ ਬੁਟੀਕ ਤੇ ਮਿਲਾਂਗੀ ਤੁਹਾਨੂੰ ਨਾ।
ਅੱਛਾ-ਅੱਛਾ, ਸਿਲਾਈ ਕੁਛ ਜਿਆਦਾ ਹੈ ਨੀ? ਡਿਜ਼ਾਇਨ ਵਗੈਰਾ ਵਧੀਆ?
ਹਾਂ, ਬਹੁਤ ਸੋਹਣੇ-ਸੋਹਣੇ ਡਿਜ਼ਾਇਨ ਨੇ ਮੇਰੇ ਕੋਲ ਬਹੁਤ ਹੀ ਸੋਹਣੇ। ਤੁਸੀਂ ਆਓਗੇ ਨਾ ਤੇ ਫੇਰ ਮੈਂ ਤੁਹਾਨੂੰ ਦਿਖਾਵਾਂਗੀ, ਡਿਜਾਇਨ ਵਗੈਰਾ ਨਾ।
ਹਾਂਜੀ-ਹਾਂਜੀ, ਕੱਪੜੇ ਦੀ ਵਰਾਇਟੀ ਤੇ ਬਥੇਰੀ ਹੈ ਇੱਥੇ। ਬੜੇ ਹੀ ਵਧੀਆ ਕੱਪੜੇ ਨੇ। ਹਾਂਜੀ। ਕੋਟੇਨ ਹਾਂ ਕੋਟਨ ਗਰੇੇਸ ਕੋਟਨ ਫੈਬਰਿਕ ਅੱਛਾ ਆਇਆ ਦੇ।
ਅੱਛਾ।
ਅੱਛਾ-ਅੱਛਾ, ਤੁਸੀਂ ਆਪਣੇ ਬੁਟੀਕ ਤੇ ਸਵਾਉਂਦੇ? ਕਿੱਥੇ ਹੋਰ ਵੀ ਹੈਗੇ ਨੇ ਵਦੀਆ
ਨਹੀਂ ਮੈਂ ਆਪਣੀ ਬੁਟੀਕ ਤੋ ਹੀ ਸੁਵਾਨੀਂ ਹਾਂ।
ਅੱਛਾ। ਅੱਛਾ, ਉਹੀਓ ਸਹੀ ਗੱਲ ਕੇ। ਫਿਟਿੰਗਾਂ ਨੀ ਆਂਦੀਆਂ।
ਹਾਂਜੀ, ਉਹੀ ਤੇ ਫਿਟਿੰਗ ਨੀ ਅੱਛੀ ਆਂਦੀ। ਹਾਂਜੀ।
ਅਠ
ਫਿਟਿੰਗ ਹੀ ਨੀ ਵਧੀਆ ਆਉਂਦੀ, ਕਿਸੇ ਦੀ ਮਿਨ ਤੇ ਉਪਰਲੀ ਫਿਟਿੰਗ ਅੱਛੀ ਆਦੀ ਐ।
ਚਲੋ ਵਧੀਆ, ਮੇਰੇ ਵੀ ਚਾਰ ਪੰਜ ਹੈਗੇ ਨੇ ਅਨਸਟਿਚ ਨੇ ਕਰਵਾ ਦੇ
ਅੱਛਾ-ਅੱਛਾ।
ਹਾਂਜੀ, ਵਧੀਆ ਹੋਰ ਬਸ ਵਧੀਆ।
ਪਤਾ ਦੂਸਰੇ ਟੇਲਰ ਤੇ ਖ਼ਰਾਬ ਹੀ ਕੰ
ਆਹੋ ਫਿਟਿੰਗ ਹੀ ਖ਼ਰਾਬ ਕਰ ਦਿੰਦੇ ਨੇ, ਨਵੇਂ ਨਵੇਂ ਸੂਟ ਲਵੋ ਚਾਰ-ਚਾਰ ਲੈਂਨੇ ਆ ਅੱਜ ਇਹ ਸਵਾਵਾਂਗੇ, ਇਹ ਵਾਲਾ ਸਵਾਵਾਂਗੇ ਸਭ ਖਰਾਬ ਸਾਰੇ ਨਾਲ ਹੀ ਖਰਾਬ ਕਰ ਦਿੰਦੇ ਨੇ। ਹੋਰ ਅੱਛਾ-ਅੱਛਾ, ਇਹ ਤੇ ਹੈ ਹੀਏ।
ਹਾਂਜੀ।
ਹੌਰ ਦੱਸੋ ਤੁਸੀਂ? ਅੱਜ-ਕਲ੍ਹ, ਕੀ ਚੱਲਦਾ ਪਆਏ ਕਿਤੇ, ਘੁੰਮਣ ਫਿਰਨ ਨਹੀਂ ਗਏ?
ਬੱਚੇ, ਇੰਨਾਂ ਤੰਗ ਕਰਦੇ ਨੇ, ਇੰਨਾਂ ਤੰਗ ਕਰਦੇ ਨੇ।
ਬੱਚੇ, ਬੜਾਹੀ ਤੰਗ ਕਰਦੇ ਨੇ। ਛੁੱਟੀਆਂ ਪਈ ਦੀਆਂ ਨੇ ਨਾ ਤਾਂ ਕਰਕੇ। ਸਕੂਲ ਖੁੱਲ ਜਾਣੇ ਨੇ ਇਹਨਾਂ ਦੇ।
ਹੋਰ ਸਕੂਲ ਖੁੱਲ ਜਾਣੇ ਨੇ ਨੇਕ ਨੂੰ।
ਸਕੂਲ ਲਭ ਜਾਂਦੇ ਹਾਂ ਫਿਰ ਆਪ ਆਪਣੇ ਆਪ ਜਾਏਂਗੇ, ਸਕੂਲ ਜਾਏਂਗੇ ਫਿਰ, ਟਿਊਸ਼ਨ ਜਾਏਂਗੇੇ।
ਅੇਤੇ ਹੈਂ। ਹ
ਬੱਚੇ ਕਿਹੜੀ-ਕਿਹੜੀ ਕਲਾਸ ਚ ਨੇ?
ਮੇਰੇ ਬੱਚੇਏ ਹੈਗੇ ਨੇ ਕੋਈ ਸੈਵਥ ਚ ਐ ਇੱਕ ਅ ਹੈਗੀ ਏ ਸੈਕਿੰਡ ਚ ਏ।
ਅੱਛਾ ਅੱਛਾ ਵਧੀਆ ਐ
ਜੀ ਹਾਂਜੀ
ਹੋਰ ਦੱਸੋ? ਹਾਂਜੀ, ਖੁਲਣ ਵਾਲੇ ਨੇ ਇੱਕ ਤਰੀਕ ਨੂੰ ਖੁਲ ਖੋਲਣ ਵਾਲੇ ਨੇ ਬੱਚਿਆਂ ਦੇ ਸਕੂਲ।
ਹਾਂਜੀ। ਚਲ, ਛੁੱਟੀਆਂ ਪਈਆਂ ਸਕੂਲ ਹਾਂਜੀ।
ਨਿਕਲ ਗਿਆ ਟਾਈਮ, ਬੱਚਿਆਂ ਨੇ ਖੇਡ ਖੁਡ ਕੇ ਹੁਣ ਸਕੁ
ਹਾਂਜੀ ਹ ਹ ਹਾਂਜੀ ਹਾਂਜੀ ਸਹੀ ਗੱਲ ਹੈ। ਹੋਰ ਸੁ, ਬਸ ਵਧੀਆ ਤੁਹੀ ਦੱਸੋ?
ਬਸ ਵਧੀਆ।
ਹਾਂਜੀ। ਹੋਰ ਠੀਕ ਠਾਕ, ਮੰਮੀ ਜੀ ਔਰ ਠੀਕ ਨੇ।
ਹਾਂਜੀ, ਮੰਮੀ ਜੀ ਵੈਰਾ ਠੀਕ ਨੇ, ਗਏ ਵੇ ਨੇ, ਕੋਈ ਆਇਆ ਵਾ ਇਹ ਨੀਚੇ। ਬੈਠੇ ਹੋਏ ਨੇ ਹਮ ਗੈਸਟ ਵਗੈਰਾ।
ਅੱਛਾ।
ਠੀਕ ਹੈ ਤੁਹਾਡੇ ਘ ਆਂਟੀ ਵਗੈਰਾ। ਹੈਲੋ। ਹੈਲੋ। ਹੈਲੋ ਭੈਣ ਜੀ ਹੋਰ ਸੁਣਾਓ ਕੀ ਕਰਦੇ ਤੁਸੀਂ। ਹੈਲੋ।